ਕੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ?
ਵਧੀਆ ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ? ਕੁਛ ਵੀ ਬਸ ਬੈਠੇ ਸੀਗੇ।
ਅੱਛਾ ਜੀ।
ਹਾਂਜੀ ਸਾਰੇ ਜਾਣੇ ਬੈਠੇ ਸੀਗੇ ਤੁਸੀਂ ਦੱਸੋ
ਬਸ ਅਸੀਂ ਵੀ ਵਧੀਆ ਫਸਟ ਕਲਾਸ ਘਰ ਪਰਿਵਾਰ
ਹਾਂਜੀ ਹਾਂਜੀ ਸਾਰੇ ਵਧੀਆ ਨੇ ਤੁਸੀਂ ਦੱਸੋ ਕਿਤੇ ਗਏ ਨੀ ਫਿਰ ਘੁੰਮਣ ਘਾਮਣ
ਨਹੀਂ ਜੀ ਕਿਤੇ ਨਹੀਂ ਗਏ ਘੁੰਮਣ ਬਸ ਲਾਗੇ ਚਾਗੇ ਲੋਕਲ ਹੀ ਘੁੰਮ ਲਿਆ ਸੀ
ਅੱਛਾ ਅੱਛਾ ਠੀਕ ਹੈ ਅੱਜ ਕੱਲ ਲੋਕੀ ਹ ਸਟੇਸ਼ਨ ਤੇ ਬਹੁਤ ਜਾ ਰਹੇ ਨੇ।
ਹਿਲ ਸਟੇਸ਼ਨ ਤੇ ਉਹ ਨਾ ਛੁੱਟੀਆਂ ਬਹੁਤ ਪਈਆਂ ਹੋਈਆਂ ਨਾ ਹੋਲੀਡੇਜ਼ ਹੋ ਰੱਖੀਆਂ ਨਾ। ਤੇ ਇਸ ਕਰਕੇ ਸਭ ਜਾ ਰਹੇ ਨੇ। ਹਾਂ ਬਾਕੀ
ਹਾ, ਗਰਮੀ ਤੇ ਹੈ ਬਾਕੀ ਹੁਣ ਥੋੜਾ ਜਿਹਾ ਠੀਕ ਹੋਇਆ ਮੌਸਮ ਹੁਣ ਦੇਖੋ ਪੂਰਾ ਹਫ਼ਤਾ ਬਾਰਿਸ਼ ਦਾ ਲਿਖਿਆ ਨੈਟ ਤੇ ਤੇ ਦੱਸਿਆ ਹੋਇਆ ਬਾਕੀ ਅੱਗੇ ਪਤਾ ਨੀ ਕੁਛ
ਅੱਛਾ, ਅੱਛਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਇੱਥੇ ਬਾਰਿਸ਼ ਆ ਰਹੀ ਹੈ ਉੱਥੇ?
ਮੋਸਮ ਬਣਿਆ ਹੋਇਆ ਵਾ ਪਰ ਹਜੇ ਆਈਂ ਨਹੀਂ।
ਅੱਛਾ, ਅੱਛਾ ਨਹੀਂ ਆ ਹੀ ਜਾਏਗੀ ਵੈਸੇ ਮੌਨਸੂਨ ਸਟਾਰਟ ਹੋ ਹੀ ਗਿਆ। ਕਹਿ ਤੇ ਰਹੇ ਨੇ ਹਾਂਜੀ, ਹਾਂਜੀ। ਵੈਦਰ ਅਪਡੇਟ ਅਪਡੇਸ਼ਨ ਚੱਲਦਾ ਏਨਾ।
ਮੌਨਸੂਨ ਦੇ ਵਿੱਚ ਬਰਸਾਤਾਂ ਚੱਲਦੀ ਰਹਿੰਦੀਆਂ।
ਬਰਸਾਤਾਂ ਕੀ ਹੈ ਮਤਲਬ ਚਲੋ ਕਦੀ ਕਦਾਰ ਤੇ ਵਧੀਆ ਹੋ ਜਾਂਦੀ ਹੈ। ਪਰ ਤੁਹਾਨੂੰ ਪਤਾ ਹੁਮਸ ਹਿਊਮਿਡਿਟੀ ਜਿਵੇਂ ਥੋੜ੍ਹੀ ਧੁੱਪ ਚ ਵੀ ਬਾਰਿਸ਼, ਬਾਰਿਸ਼ ਵੀ ਧੁੱਪ ਵੀ ਤੇ ਫੇਿਰ ਉਹ ਚੀਜ਼ ਕਿੱਧਾ ਕਿ ਤੇ ਬਲਕਿ ਹੋਰ ਜ਼ਿਆਦਾ ਗਰਮੀ ਹੋ ਜਾਂਦੀ ਹੈ।
ਹਾਂਜੀ ਹਾਂ ਹੁਣ ਜਿੰਨੀ ਕੁ ਮੈਨੂੰ ਲੱਗਦਾ ਉਹ ਤੁਹਾਡੇ ਤੁਸੀਂ ਕਹਿ ਰਹੇ ਹੋ ਬਰਸਾਤ ਹੋਈ ਹੈ। ਹੈਂ ਤੇ ਉਹਦੇ ਨਾਲ ਤੇ ਜੇ ਖੁੱਲ ਕੇ ਬਰਸਾਤ ਫਿਰ ਤੇ ਠੀਕ ਹੈ ਜੇ ਅਗਰ ਹਲ ਥੋੜ੍ਹੀ ਬਹੁਤੀ ਹੋਈ ਹੈ ਫਿਰ ਤੁਹਾਨੂੰ ਹੋਰ ਗਰਮੀ ਹੋ ਜਾਣੀ।
ਨਹੀਂ ਵੈਸੇ ਤਾਂ ਥੋੜ੍ਹੀ ਬਹੁਤ ਹੀ ਹੋਈ ਹੈ ਬਾਕੀ ਮੌਸਮ ਤੇ ਦੋ ਦਿਨਾਂ ਦਾ ਬਣ ਹੀ ਰਿਹਾ ਸੀ। ਬਾਕੀ ਜੇ ਇਸ ਤੋਂ ਬਾਅਦ ਧੁੱਪ ਨਿਕਲ ਗਈ ਤਾਂ ਫਿਰ ਹੋਰ ਜ਼ਿਆਦਾ ਗਰਮੀ
ਹਾਂਜੀ।
ਬਸ ਇਹੀ ਹੈ ਫਿਰ ਸ਼ੁਰੂਆਤ ਹੋ ਗਈ ਕਿਨ, ਮਿੰਨ ਤੋਂ ਬਾਕੀ ਹਾਲੇ ਉਹ ਨੀ ਤੁਸੀਂ ਕਹਿ ਸਕਦੇ ਕਿ ਬਈ ਵੈਦਰ ਠੰਡਾ ਹੋ ਗਿਆ ਕੁਛ ਵੀ ਐਵੇਂ ਦਾ ਬਾਕੀ ਕਿ ਸ਼ੁਰੂਆਤ ਹੋ ਗਈ ਹੁਣ ਅੱਗੇ ਦੇਖਦੇ ਹਾਂ ਜਿੱਦਣ ਦੇ ਅੱਛੀ ਕਰਾ ਕੜਾਕੇਦਾਰ ਦੋ ਤਿੰਨ ਦਿਨ ਲਗਾਤਾਰ ਬਾਰਿਸ਼ ਹੁੰਦੀ ਰਹੀ ਉਹ ਦੋ ਤਿੰਨ ਦਿਨ ਦੇ ਮੌਸਮ ਵਧਿਆ ਨਿਕਲ ਜਾਏ
ਚਲੋ ਵਧੀਆ ਗੱਲ ਹੈ ਮੌਸਮ ਠੰਡਾ ਹੋਣਾ ਚਾਹੀਦਾ ਵਾ
ਹਾਂਜੀ ਹਾਂਜੀ ਹੋਰ ਰੇਟ ਫਿਰ ਲੱਗਾ ਸਾਡੇ ਇੱਥੇ ਤੇ ਬਹੁਤ ਵਧੀਆ ਹਾਂਜੀ, ਹਾਂਜੀ।
ਗਏ ਸੀ ਤੁਸੀਂ।
ਹਾਂਜੀ ਬਸ ਬੱਚੇ ਨੂੰ ਲੈ ਕੇ ਗਏ ਸੀਗੇ ਟ੍ਰੇਨ ਪੇੜ ਵਿੱਚ ਆਹ ਤੇ ਵੈਸੇ ਲੱਗਾ ਹੀ ਰਹਿੰਦਾ ਮਤਲਬ ਪਹਿਲੇ ਨਾ ਅ ਜਦੋਂ ਸਟਾਰਟਿੰਗ ਚ ਕਦੀ ਕਧਾਰ ਲੱਗਦਾ ਹੁੰਦਾ ਸੀ ਜਿਵੇਂ ਛੇ ਮਹੀਨੇ ਚ ਕੋ ਲੱਗ ਗਿਆ ਕੁਝ ਦਿਨਾਂ ਹੀ ਲੇਕਿਨ ਹੁਣ ਨਾ ਕਦੇ ਨਾ ਕਿਤੇ ਨਾ ਕਿਤੇ ਲੱਗਾ ਹੀ ਰਹਿੰਦਾ ਮਤਲਬ
ਚਲੋ ਵਧੀਆ ਗੱਲ ਹੈ ਫ਼ਿਰ ਤੇ ਜਦੋਂ ਮਰਜ਼ੀ ਚੱਲ ਜਾਓ ਘੁੰਮਣ ਵਾਸਤੇ
ਹਾਂਜੀ ਹਾਂਜੀ ਵੈਸੇ ਤਾਂ ਆਪਣੇ ਇੱਥੇ ਹੈ ਨੀ ਕੁਛ ਇਨਾ ਮਤਲਬ ਘੁੰਮਣ ਘਮਾਉਣ ਦਾ ਤੁਹਾਨੂੰ ਪਤਾ ਹੀ ਹੈ ਤੇ ਜਿਹੜਾ ਜਰਾ ਮਾਸਾ ਹੈ ਬਸ ਇੱਕ ਮੋਲ ਹੈਗਾ ਤੇ ਇੱਦਾਂ ਹੀ ਮਤਲਬ ਹੈ ਟਰੇੇਨ ਫਿਰ ਲੱਗਾ ਰਹਿੰਦਾ ਚਲੋ ਕਦੀ ਕਦਾਰ ਜਿੱਦਾਂ ਲੱਕ ਹੁੰਦਾ ਜੇ ਠੀਕ ਹੈ। ਤੇ ਬਸ ਕਦੀ ਮੂਵੀ ਦੇਖਣ ਚੱਲ ਗਏ ਕਦੀ ਮੋਲ ਚਲੇ ਗਏ ਵੈਸੇ ਹੀ ਕਦੀ ਮਤਲਬ ਜਿੱਦਾਂ ਕੁਛ ਸਮਾਰਟ ਬਾਜ਼ਾਰ ਵਗੈਰਾ ਚਲੇ ਗਏ ਮਤਲਬ ਨੋਰਮਲ ਪਾਰਕ ਹੈਗੀਆਂ ਨੇ ਪਾਰਕ ਜਾ ਸਕਦੇ ਹਾਂ ਪਾਰਕ ਲੈ ਜਾਓ ਬੱਚੇ ਨੂੰ
ਅਸੀਂ ਤਾਂ ਪਾਰਕ, ਪਾਰਕ ਹੀ ਜਾਈਦਾ ਵਾ
ਹਾਂ ਪਾਰਕ ਵਿੱਚ ਝੂਲੇ ਚਾਲੇ ਬੱਚੇ ਲੈ ਲੈਂਦੇ ਨੇ ਬਸ ਹੋਰ ਕੀ ਕਰਨਾ
ਹਾਂਜੀ,
ਹੋਰ ਤੇ ਜਿਵੇਂ ਮਤਲਬ ਹੋਰ ਸ਼ਹਿਰਾਂ ਵਿੱਚ ਹੈ ਨਾ ਘੁੰਮਣ ਕਮਾਉਣ ਦੀਆਂ ਜਗ੍ਹਾ ਜਿਵੇਂ ਜੂ ਗਏ ਮਿਊਜ਼ੀਅਮ ਹੋ ਗਏ ਇੱਥੇ ਨੀ ਹੈਗਾ ਮਤਲਬ ਉਹ ਸਾਡੇ ਨਾਲ ਇੱਥੇ ਹੈਗਾ ਕ ਕੁਰੂਕਸ਼ੇਤਰ ਉੱਥੇ ਹੈਗਾ। ਮਤਲਬ ਉੱਥੇ ਮਿਊਜ਼ੀਅਮ ਵੀ ਹੈਗਾ ਹੈ ਮੈਂ ਉੱਥੇ ਗਈ ਹੋਈ ਆ ਮਤਲਬ।
ਮਿਊਜ਼ੀਅਮ ਵੀ ਹੈ ਉੱਥੇ ਮਕਬਰਾ ਵੀ ਹੈਗਾ ਕਿਲਾ ਜਿੰ ਕਹਿੰਦੇ ਨੇ ਹਾਂਜੀ ਹੈਲੋ।
ਹਾਂ ਇੱਕ ਮਿੰਟ ਜ ਹੋਲਡ ਕਰੋ।
ਹਾਂਜੀ, ਹਾਂਜੀ।
ਅੱਛਾ। ਹਾਂਜੀ, ਹਾਂਜੀ ਹੁਣ ਬੋਲੋ ਜੀ।
ਹਾਂਜੀ, ਹਾਂਜੀ।
ਉਹ ਸਾਡੇ ਚਾਚ ਕੁਛ ਨੀ ਚਾਚਾ ਜੀ ਆਏ ਸੀ ਸਾਡੇ ਉਹ ਗੱਲ ਕਰ ਰਹੇ ਸੀ ਮੈਂ ਕਿਹਾ ਇੱਕ ਮਿੰਟ ਰੁਕੋ।
ਅੱਛਾ।
ਉਹਨਾਂ ਦੀ ਅੱਜ ਨਾ ਬਾਈਕ ਉਹਨਾਂ ਦੀ ਅੱਜ ਬਾਈਕ ਖਰਾਬ ਹੋ ਗਈ ਅਗਲੀ ਅਗਲੀ ਬਰੇੇਕ ਆਉਂਦੇ ਹੋਏ ਜਾਂਦੇ ਵੀ ਬੜੀ ਦੂਰ ਦੂਰ ਹਨਾ।
ਅੱਛਾ, ਅੱਛਾ।
ਤੇ ਉਹ ਕਹਿੰਦੇ ਬਸ ਪੁੱਛਣਾ ਕਿਸ ਤਰ੍ਹਾਂ ਹੱਲ ਮਤਲਬ ਹੋਲੀ ਚਲਾ ਕੇ ਤੇ ਪਿਛਲੀ ਬਰੇੇਕ ਮਾਰ ਮਾਰ ਕੇ ਲੈ ਕੇ ਆਇਆ ਵਾ ਹਾਂ ਮਤਲਬ ਜਾਮ ਹੋ ਗਈ ਬਾਈਕ ਮਤਲਬ ਅਗਲੇ ਟਾਇਰ ਦੀ ਨਾ ਤੇ ਉਹਨਾਂ ਦੀ ਕਿਸਤਾ ਵੇ ਰੀ ਕਰ ਹੁਣ ਗਏ ਨੇ ਏ ਨ ਈ ਪੁੱਛਣ ਗਏ ਸੀ ਕਹਿੰਦੇ ਚੈੱਕ ਦੇਖ ਕੇ ਆਵਾਂ ਮਿਸਤਰੀ ਹੈਗਾ ਕਿ ਨਹੀਂ ਹੈਗਾ ਚੈੱਕ ਕਰਨਗੇ।
ਹਾਂਜੀ, ਹਾਂਜੀ ਨਹੀਂ ਠੀਕ ਹੈ ਬਲਕਿ ਹੁਣ ਧਿਆਨ।
ਹਾਂ ਜਿਹੜਾ ਬੰਦਾ ਲੋਂਗ ਲੋਂਂਗ ਰੂਟ ਜਾਂਦਾ ਉਹਦੀ ਚੀਜ਼ਾਂ ਤੇ ਵਧੀਆ ਪੱਕੇ ਹੋਣੇ ਚਾਹੀਦੀਆਂ ਨੇ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਤੇ ਹੈ ਗੱਲ ਮੇਰੇ ਫਾਦਰ ਸਾਹਿਬ ਵੀ ਜਾਂਦੇ ਸੀਗੇ ਮਤਲਬ ਉਹ ਵੀ ਉਸ ਟਾਈਮ ਤੇ ਦੇਖੋ ਸਕੂਟਰ ਹੁੰਦੇ ਸੀਗੇ। ਤੇ ਹੁਣ ਤੇ ਪਾਪਾ ਨਹੀਂ ਜਾਣਦੇ ਮਤਲਬ ਮੇਰੇ ਮੇਰੀ ਮੰਮਾ ਠੀਕ ਨਹੀਂ ਰਹਿੰਦੇ ਤੇ ਇਸ ਕਰ ਕੇ ਪਾਪਾ ਫਿਰ ਘਰ ਹੀ ਹੁੰਦੇ ਨੇ ਵੈਸੇ ਵੀ ਉਹਨਾਂ ਏਜ ਵੀ ਹੁਣ ਹੋ ਗਈ ਹੈ ਕਾਫ਼ੀ ਤੇ ਪੈਲੇ ਸਾਰੀ ਉਮਰ ਉਹਨਾਂ ਨੇ ਦੇਖ ਲਿਆ, ਐਵੇਂ ਅਪ ਡਾਊਨ ਚ ਹੀ ਕੱਢੀ ਐ। ਸਕੂਟਰ ਸੀ, ਪਹਿਲੇ ਸਕੂਟਰ ਹੁੰਦੇ ਸੀ ਸਕੂਟਰ ਤੇ ਜਾਂਦੇ ਸੀ ਦੇਖਲੋ ਇੰਨੀ-ਇੰਨੀ ਦੂਰ।
ਹਮ ਮੈਂ ਨੀ ਚਲਾਇਆ ਜੀ ਸਕੂਟਰ।
ਪਾਪਾ ਸਕੂਟਰ ਤੇ ਜਾਂਦੇ ਸੀ ਫਿਰ ਧੀਰੇ, ਧੀਰੇ, ਧੀਰੇ, ਧੀਰੇ ਉਹ ਅਪਗ੍ਰੇਡ ਹੁੰਦੇ ਗਏ ਧੀਰੇ ਧੀਰੇ ਉਹਨਾਂ ਨੇ ਬਾਈਕ ਲਿੱਤੀ ਬਸ ਦੇਖ ਖਲੋ ਮਤਲਬ ਇੰਨੇ ਇਨੀ ਦੂਰ ਮਤਲਬ ਹ ਹਿਲੀ ਏਰੀਆ ਚ ਵੀ ਸਕੂਟਰ ਚ ਨਾਲ ਗਏ ਨੇ ਮਤਲਬ ਦੇ
ਅੱਛਾ ਜੀ ਅੱਛਾ ਫਿਰ ਬੜੀ ਮਿਹਨਤ ਕੀਤੀ ਉਹਨਾਂ ਨੇ ਹੈ।
ਹਾਂ ਬਸ ਉਦਾ ਹੀ ਨਤੀਜਾ ਹੈ ਅੱਜ ਬ੍ਰਦਰ ਵੈਲ ਸੈਟਲਡ ਹੈ ਵੈਲ ਸਟੈਂਡ ਹੈ ਮਤਲਬ ਪਰ ਇਹ ਕਿ ਘਰ ਦੇ ਵਿੱਚ ਰਿਸਪੋਂਸੀਬਿਲਟੀ ਸਾਰੀ ਉਹਦੇ 'ਤੇ ਐ, ਥੋੜ੍ਹਾ ਜਿਹਾ ਉਹਨੂੰ ਇਸ ਚੀਜ਼ ਦਾ ਹੁੰਦੈ। ਕਿਉਂਕਿ ਆਪਾਂ ਤੇ ਕਾਰ ਨੀ ਪਾਂਦੇ ਹੁਨ।
ਅੱਛਾ ਜੀ।
ਬਸ ਫਿਰ ਛੋਟੇ ਬ੍ਰਦਰ ਨੂੰ ਵੀ ਥੋੜਾ ਸਟੈਂਡ ਕਰਨੈ, ਉਹ ਵੀ ਹਲੇ ਨਾ, ਐਕਚੁਲੀ ਉਹ ਵੀ ਕਰ ਰਿਹਾ ਹੈਗਾ ਡਿਪਲੋਮਾ। ਅਹ ਉਹਨੇ ਵੀ ਮਕੈਨੀਕਲ ਚ ਲਿੱਤੀ ਐ, ਸੇਮ ਬ੍ਰਦਰ ਦੀ ਦੋਨਾ ਦੀ ਸੇਮ ਸਟਰੀਮ ਹੈਗੀ ਐ, ਓਵੀ ਮਕੈਨਿਕ ਤੇ ਉਹ ਵੀ ਮਕੈਨੀਕਲ ਇੰਜੀਨੀਅਰਿੰਗ ਚ
ਹਮ
ਹਾਂਜੀ, ਹਾਂਜੀ, ਤੇ ਮਤਲਬ ਚਲੋ ਨਾਲ ਈ ਐ ਸੁੱਖ-ਦੁੱਖ ਤੇ ਨਾਲ ਈ ਐ, ਸਭ ਦੇ
ਅੱਛਾ ਜੀ।
ਹਾਂਜੀ, ਹਾਂਜੀ, ਹੋਰ ਤੁਸੀਂ ਦੱਸੋ?
ਬਸ, ਬੈਠੇ ਸੀ ਅਸੀਂ ਵੀ, ਘਰਦਿਆਂ ਨੂੰ ਫੋਨ ਕਿਆ ਵਾ ਕੇ ਚਾਹ ਚੁ ਬਨਾਓ, ਚਾਹ ਪਿੰਨੇ ਆਂ।
ਹਾਂ, ਨੀ ਇਹ ਤੇ ਬਹੁਤ ਵਧੀਆ ਐ, ਚਾਹ ਦਾ ਟਾਈਮ ਤੇ ਵੈਸੇ ਵੀ ਹੋ ਗਿਐ। ਹੋਰ, ਸਾਵਨ ਹੋਰ ਕੁਛ ਕੁ ਦਿਨਾਂ ਚ ਸਾਵਨ ਆ ਜਾਨਾ। ਸਾਵ ਹਾਂਜੀ, ਫੇਰ ਬਸ ਉਹਰ ਤਾਂਨੁ ਪਤਾ, ਕਾਵੜੀਆਂ ਦਾ ਕਾਵੜ ਲਗਾਂਦੇ ਨੇ।
ਹਾਂਜੀ।
ਹਾਂ, ਬਸ ਫੇਰ ਓਨਾਂ ਦੀ ਚਹਿਲ ਪਹਿਲ ਸ਼ੁਰੂ ਹੋਜੇਗੀ। ਫੇਰ ਓ ਹਟੇਗਾ, ਤੇ ਫੇਰ ਉਹਦੀ ਤਿਉਹਾਰ ਆ ਦੀ ਰੱਖੜੀ ਆਜੇਗੀ। ਨਈੰ, ਨਈੰ, ਅਸੀਂ ਨੀ ਗਏ ਕਦੇ ਵੀ।
ਅੱਛਾ ਮੇਰਾ ਵੀ ਬੜਾ ਸ਼ੌਕ ਹੈਗਾ ਜੇ, ਸੱਚੀ ਕਹਿ ਰਿਆ ਜੇ। ਤੇ ਜੀ, ਉਹ ਪੈਦਲ ਜਾਂਦੇ ਨੇ ਐਡੀ ਦੂਰ, ਪੈਦਲ ਆਂਦੇ ਨੇ। ਤੇ ਜੇ ਮੈਂ ਚੱਲ ਗਿਆ, ਤੇ ਮੇਰਾ ਤੇ ਮੈਂ ਤੇ, ਅੱਧਾ ਹੀ ਹੋ ਜਾਂਗਾਂ, ਮੈਂ ਤੇ ਸੋਚ
ਅੱਛਾ
ਪਤਲਾ ਹੋ ਕੇ ਹੀ ਆਵਾਂਗਾ।
ਨਹੀਂ ਤੇ ਤੁਸੀ ਕੋਈ ਨੀ, ਇੱਕ ਵਾਰ ਜਾ ਕੇ ਦੇਖਲੋ। ਇਸ ਬਹਾਨੇ ਨਾਲ ਤੁਸੀਂ ਚਲੇ ਜਾਓਗੇ, ਇਸੀ ਬਹਾਨੇ ਤੁਸੀਂ ਪਤਲੇ ਹੋ ਜੋਗੇ।
ਹਾਂਜੀ, ਪਰ ਇਹ ਕਿ ਨਾ ਉਹ ਨਾ ਥੋੜਾ ਜਿਹਾ, ਫੁਕ ਟੁਕੜਿਆਂ ਵਾਲਾ ਕੰਮ ਆ ਤੇ ਥੋੜਾ ਯਾਰ ਦੋਸਤ ਵੀ ਹੋਨ ਨਾ, ਦੋ ਚਾਰ। ਤੇ ਚੱਲ ਜਾਂਦਾ ਵਾ, ਹੁਣ ਸਾਡੇ ਸਾਰੇ ਯਾਰ ਦੋਸਤ ਇਦਾਂ ਦਾ ਤਾਂ ਹੈ ਨੀ, ਸਾਰੇ ਹਾਂਜੀ।
ਨਹੀਂ ਉਹ ਤੇ ਹੈ ਥੋੜਾ ਨਾ, ਉਹ ਸਟੇਟਸ ਦਾ ਵੀ ਫ਼ਰਕ ਪੈ ਹੀ ਜਾਂਦਾ ਐ। ਬਾਕੀ ਹਾਂਜੀ ਹਾਂਜੀ ਚਲੋ ਕੋਈ ਨੀ ਓਤੇ, ਪਤਲੇ ਤੁਸੀਂ ਘਾਰ ਈ ਹੋਲੋ।
ਹਮ, ਨਹੀਂ ਮੈਂ ਅੱਜ ਗੱਲ ਕਰਕੇ ਆਈਆ ਵਾਂ, ਮੈਂ ਜਿਮ ਜਿੰਮ 'ਚ ਗੱਲ ਕਰਕੇ ਆਇਆ ਵਾਂ, ਫਿਰ ਆ ਗੱਲਬਾਤ ਕਰਕੇ ਆ ਗਿਆ। ਫੇਰ ਰਸਤੇ 'ਚ ਸੋਚਿਆ, ਕਿ ਪਹਿਲੇ ਇੱਕ ਮਹੀਨਾ ਰੂਟੀਨ ਬਣਾ ਲਈਏ ਉੱਠਣ ਦੀ। ਕੀ ਪਤਾ, ਪੈਸੇ ਭਰ ਦੇਈਏ ਤੇ ਬਾਅਦ ਵਿੱਚ ਜਿੰਮ ਵੀ ਨਾ ਜਾਈਏ।
ਨਹੀਂ-ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ। ਜਦੋਂ ਪੈਸੇ ਪਰ ਦੋ ਨਾ, ਫੇਰ ਤੇ
ਮਤਲਬ ਕਿ ਮਜਬੂਰ ਹੀ ਬਣ ਬੰਦਾ ਮਜਬੂਰ ਹੋ ਜਾਂਦਾ ਯਾਰ, ਪੈਸੇ ਦਿੱਤੇ ਹੋਏ ਨੇ, ਜਾਨਾ ਤੇ ਜਾਨਾ ਹੀ। ਪਏਗਾ, ਹਾਂਜੀ।
ਪਹਿਲੇ ਰੂਟੀਨ ਬਣ ਜੀਏ, ਫੇਰ।
ਨਹੀਂ ਨਹੀਂ ਮੈਂ ਤਾਂਨੂੰ ਇੱਕ ਗੱਲ ਦੱਸਾਂ, ਜਿਵੇਂ ਬੱਚਾ ਟਿਊਸ਼ਨ ਖਦਾ ਨਾ, ਸਾਨੂੰ ਪਤਾ ਹੈ ਕਿ ਸਾਡੇ ਬੱਚੇ ਨੇ, ਅਸੀਂ ਟਿਊਸ਼ਨ ਦੇ ਪੈਸੇ ਦੇਨੇ ਐ, ਠੀਕ ਐ, ਅਸੀਂ ਉਹਨੂੰ ਜ਼ਬਰਦਸਤ ਅਸੀਂ ਭੇਜਾਂਗੇ, ਜੇ ਸਾਨੂੰ ਪਤਾ ਨਾ ਕਿ ਬੱਚਾ ਫਰੀ ਪੜ੍ਹ ਰਿਹਾ, ਤੇ ਆਪਾਂ ਵੀ ਢਿੱਲ ਮੱਠ ਕਰ ਦਾਂਗੇ, ਛੱਡ ਪਰੇ। ਕਿਹੜਾ ਆਪਾਂ ਪੈਸੇ ਦੇ ਰਏ ਆਂ? ਹਾਂਜੀ, ਬਸ ਉਹਦੇ ਨਾਲ ਹੀ ਰੂਟੀਨ ਬਨੇਗੀ ਤਾਡੀ ਸਹੀ ਜਿਹੜੀ ਗੱਲ ਏ।
ਸਰੀਰ ਤਾਂ ਠੀਕ ਹੈਗਾ ਵਾ। ਬਸ ਪੇਟ-ਪੇਟ ਦੀ ਚਰਬੀ ਹੋ ਰੱਖੀ ਐ। ਅਗਰ ਪੇਟ ਦੀ ਚਰਬੀ ਸਰੀਰ ਆਪਣੀ- ਆਪਣੀ ਜਗ੍ਹਾ ਤੇ ਸੈੱਟ ਹੋ ਗਈ ਨਾ। ਫੇਰ ਕੋਈ ਦਿੱਕਤ ਨੀ ਐ। ਕਿਉਂਕਿ ਨਾ ਤੇ, ਆਪਾ ਸਾਨੂੰ ਸੋ਼ਕ ਹੈਗਾ। ਮਸਲ-ਮਸਲ ਬਣਾਉਣ ਦਾ। ਹਾਂਜੀ, ਬਸ ਇਹੀ ਕਿ ਆਪਣੀ ਆਈਕੀ, ਥੋੜਾ ਜਿਹਾ ਚਰਬੀ ਸਾਡੀ ਸੈਟ ਹੋ ਜਾਏਂ ਪੇਂਟ ਦੀ।
ਹਾਂ-ਹਾਂ, ਨਹੀਂ -ਨਹੀਂ, ਉਹ ਤੁਸੀਂ ਰੂਟ ਰੂਟੀਨ ਬਣਾ ਲਓ। ਮਤਲਬ ਰੂਟੀਨ ਉਦੋਂ ਹੀ ਬਣੇਗੀ। ਜਦੋਂ ਤੁਸੀਂ ਆਪਣੇ ਤੁਹਾਨੂੰ ਪਤਾ ਐ। ਸਵੇਰੇ ਚਿੰਤਾ ਹੋਏਗੀ। ਕਿ ਮੈਂ ਪੈਸੇ ਦਿੱਤੇ ਐ, ਮੈਂ ਜਾਣਾ ਹੀ ਜਾਣਾ ਮੋ ਦਾ ਫਾਇਦਾ ਚੱਕਣਾ ਹੀ ਚੱਕਣਾ। ਫਿਰ ਤੁਸੀਂ, ਤਦ ਤੁਸੀਂ ਆਪਣੇ ਆਪ ਸਵੇਰੇ ਉੱਠ ਜਾਓਗੇ। ਬਲਕਿ, ਤੁਸੀਂ ਆਪਣੀ ਵਾਈਫ ਨੂੰ ਵੀ ਉਠਾ ਦਿਓਗੇ।
ਹਾਂਜੀ, ਸਹੀ ਕਿਹਾ ਰਿਹ ਹੋ। ਕੱਪੜੇ ਪਾਏ ਵੀ ਨਾ ਚੰਗੇ ਲੱਗਦੇ ਨੇ। ਹੂੰ
ਤੁਸੀਂ ਕੋਸ਼ਿਸ਼ ਕਰਕੇ ਦੇਖੋ। ਤੁਹਾਡੇ ਨਾਲ ਫਿਰ ਸਾਰੇ ਹੀ ਉਹ, ਫਿਰ ਉਹਨਾਂ ਨੂੰ ਵੀ ਆਹ ਹੋਏਗਾ, ਯਾਰ, ਅਸੀਂ ਵੀ ਕਰਿਆ ਕਰੀਏ। ਥੋਣਾ ਬਹੁਤ, ਅਸੀਂ ਵੀ ਜਲਦੀ ਉੱਠ ਇਕੱਠਿਆਂ ਕਰੀਏ, ਐਵੇਂ ਨਾ। ਇੱਕ ਦੂਜੇ ਨਾਲ ਨਾ। ਅਗਰ ਤੁਸੀਂ ਸੁੱਤੇ ਰਹੋਗੇ ਗਏ, ਉਹ ਸੁੱਤੇ ਰਹਿੰਣ ਗੇ। ਤੁਸੀਂ ਉਹਨਾਂ ਵੱਲ ਦੇਖ ਕੇ ਸੋ ਜਾਓਗੇ, ਉਹ ਤੁਹਾਡੇ ਵੱਲ ਦੇਖ ਕੇ ਸੋ ਜਾਣਗੇ। ਫੇਰ ਇਸ ਕਰਕੇ ਉਹ, ਮਤਲਬ ਇੱਕ ਸੰਗ ਕਹਿੰਦੇ ਨਾ। ਸੰਗ-ਸੰਗਤੀ ਦਾ ਅਸਰ ਹੁੰਦਾ ਐ।
ਹਾਂਜੀ- ਹਾਂਜੀ।
ਬਸ ਉਹ ਚੀਜ਼ ਹੋ ਜਾਂਦੀ ਐ।
ਚਲੋ ਕੋਈ ਨਾ ਫੇਰ। ਅੱਜ ਬਣਾਏ ਪ੍ਰ। ਮੈਂ ਫੇਰ ਕਰਦਾ ਗੱਲ, ਗੱਲ ਕਰਕੇ ਨਾ ਫੇਰ ਆਪਾਂ, ਉੱਥੇ ਮੈਂ ਐਡਮਿਸ਼ਨ ਕਰਾ ਹੀ ਲੈਂਦੇ ਆ।
ਹਾਂਜੀ ਹਾਂਜੀ, ਨਹੀਂ ਕਰਾ ਲਓ। ਹੋਰ ਕੀ, ਆਪਣਾ ਸਰੀਰ ਪਹਿਲੇ ਹੈ ਜੀ। ਹੋਰ
ਹਾਂ, ਕਿਉਂਕਿ ਨਾ, ਕੱਪੜੇ ਪਾਏ ਹੋਏ ਵਧੀਆ ਲੱਗਦੇ ਨੇ ਫੇਰ।
ਹਾਂਜੀ-ਹਾਂਜੀ, ਬਸ ਓਹੀ ਗੱਲ ਹੈ ਨਾ।
ਚਲੋ ਕੋਈ ਨਾ, ਮੈਂ ਗੱਲ ਕਰਦਾ ਵਾਂ। ਹੂੰ ਚਲੋ, ਠੀਕ ਹੈ ਜੀ। ਓਕੇ ਜੀ, ਓਕੇ